ਹੈਲੋ ਸਤਿ ਸ਼੍ਰੀ ਅਕਾਲ ਜੀ। ਹੈਲੋ।
ਹੈਲੋ।
ਹਾਂਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਹੋਰ ਕੀ ਹਾਲ ਨੇ?
ਬਸ ਵਧੀਆ ਤੁਸੀਂ ਦੱਸੋ?
ਬਸ ਠੀਕ ਵਧੀਆ ਕੀ ਕਰਦੇ ਪਏ।
ਕੁਛ ਨਹੀਂ ਬਸ ਬੈਠੀ ਸੀ, ਹੁਣ ਸ਼ਾਮ ਦਾ ਟਾਈਮ ਚਾਹ ਚੂ ਬਣਾ ਕੇ ਬਸ ਬੈਠੇ ਸੀ।
ਅੱਛਾ। ਤੇ ਮੈਂ ਬਸ ਤਾਂ ਫ਼ੋਨ ਕੀਤਾ ਸੀ ਮੈਨੂੰ ਤੁਹਾਨੂੰ ਪੁੱਛਣਾ ਸੀ ਵੀ ਸੂਟ ਸੀਲਵਾਣੇ ਨੇ ਹੁਣੇ ਮਤਲਬ ਹਾਂਜੀ। ਤੇ ਕੋਈ ਸਟਿਚਿੰਗ ਵਾਲਾ ਟੇਲਰ ਦੇਖਣਾ ਸੀ ਕੋਈ ਹੈ ਉੱਧਰ ਤੁਹਾਡੇ
ਹਮ ਮੈਂ ਹੈਲੋ ਹਾਂਜੀ ਮੈਂ ਬਸ ਪੁੱਛਣਾ ਸੀ ਬਈ ਟੇਲਰ ਹੈ ਕੋਈ ਓਧਰ ਤੁਹਾਡੇ ਸਟੀਚਿੰਗ ਕਰਦੇ ਹੈ, ਸੂਟ ਸਿਲਵਾਣੇ ਹੋਣ ਜਿਨਾ ਕੋਲੋ ਅੱਛੇ ਸਿਦੇ ਹੋਣ ਵਧੀਆ ਸੀਦੇ ਹੋਣ
ਹਾਂ ਇੱਧਰ ਹੈਗੇ ਨੇ
ਅੱਛਾ।
ਹਾਂ ਇੱਥੇ ਮੈਂ ਸਵਾਉਂਦੀ ਰਹਿੰਦੀ ਹ ਨਾ, ਮੈਂ ਰੇਡੀਮੇਡ ਬਹੁਤ ਘੱਟ ਲੈਂਦੀ ਹਾਂ। ਤੇ ਮਤਲਬ ਮੈਂ ਸਵਾ ਹੀ ਲੈਂਦੀ ਹਾਂ ਜ਼ਿਆਦਾ।
ਠੀਕ ਹੈ ਬਸ ਮੈਂ ਵੀ ਨਾ ਮੇਰੇ ਕੋਲ ਇੱਕਦਾਂ ਤੇ ਪਿਆ ਦਾ ਜਿਵੇਂ ਗਰਮੀਆਂ ਦੇ
ਸਟਫ ਕੋਟਨ ਦੇ ਸੂਟ ਦੋ ਪਏ ਹੋਏ ਨੇ ਨੋ ਜੇ ਮਤਲਬ ਉਹਦੇ ਬ ਲਾਈਨਿੰਗ ਤੋਂ ਹੀ ਸਿੱਪ ਜਾਣਗੇ ਤੇ ਕੁਛ ਬਸ ਦੋ ਕੁ ਸੂਟ ਮੈਂ ਹੁਣ ਲਿਆਵਾਂਗੀ ਪਹਿਲੇ ਮੈਂ ਕਿਹਾ ਉਹ ਸਿਲਵਾ ਲਵਾਂ ਫੇਰ ਦੇਖ ਲਈਏ ਫਿਰ ਫਟਿੰਗ ਵਗੈਰਾ ਕਿੱਦਾਂ ਆਉਂਦੀ ਏ
ਹਾਂ ਇਹ ਤੇ ਹੈ। ਅ ਮਤਲਬ ਤੁਸੀਂ ਮਤਲਬ ਸਵਾਾਉਂਦੇ ਕਿੱਥੋਂ ਆਪਣੇ ਕੋਲ ਦੇ ਟੇਲਰ ਕੋਲ ਸਵਾਉਂਦੇ ਯਾ ਕੋਈ ਰਿਸ਼ਤੇਦਾਰਾਂ 'ਚ
ਨਹੀਂ ਜਿਆਦਾਤਰ ਘਰ ਹੀ ਸੀ ਦਿੰਦੇ ਨੇ ਮੇਰੀ ਸਾਸ ਮਾਂ ਹੀ ਸੀ ਦਿੰਦੇ ਨੇ ਹਾਂਜੀ ਕੀ ਹਾਂ ਤੇ ਹੁਣ ਥੋੜਾ ਪ੍ਰੋਬਲਮ ਆ ਗਈ ਹੈ ਨਾ ਗੋਡੇ ਚਲਦੀ ਤਾ ਕਰਕੇ
ਅੱਛਾ-ਅੱਛਾ। ਤੇ ਨਹੀਂ ਤੇ ਫਿਰ ਤੁਸੀਂ ਸਿਲਵਾ ਕੇ ਦੇਖਲਓ ਜਿਥੋ ਮੈਂ ਸਿਲਵਾਂਦੀ ਹਾਂ। ਜੇ ਤੁਸੀਂ ਸਿਲਵਾਣੇ ਆ ਤੇ
ਹਾਂਜੀ ਕੋਈ ਨੀ ਤੁਸੀਂ ਦੱਸ ਦਿਓ ਮੈਨੂੰ ਉਹਨਾਂ ਨੂੰ ਪੁੱਛਿਓ ਪਹਿਲੇ।
ਉਹਨਾਂ ਮਤਲਬ ਇਹ ਹੈ ਕਿ ਹੁਣ ਦੇਖੋ ਪੋਸਟ ਤੇ ਹੁਣ ਅੱਜ-ਕੱਲ ਸਾਰੇ ਜ਼ਿਆਦਾ ਹੀ ਲੈਂਦੇ ਨੇ ਸੀਨ ਦੇ ਵੀ। ਪਰ ਇਹ ਹੈ ਕਿ ਉਹਦੀ ਫਿਟ ਫੀਟਿੰਗ, ਓਦਾ ਡਿਜ਼ਾਇਨ, ਓਦੇ ਨੈਕ ਗਲੇ ਮਤਲਬ ਡਿਜਾਇਨ ਬੜੇ ਅੱਛੇ ਪਾਂਦੀ ਏ ਆਪਣੇ ਕੋਲੋਂ ਹੀ ਤੁਂ ਤੁਹਾਨੂੰ ਕਹਿਣ ਦੀ ਲੋੜ ਨੀ ਪਏਗੀ। ਉਹਨੇ ਗਲੇ ਦਾ ਵੀ ਡ ਡਿਜ਼ਾਇਨ ਉਸ ਸੂਟ ਨਾਲ ਦੇ ਹਿਸਾਬ ਨਾਲ ਪਾ ਦੇਣਾ ਜਿੱਦਾਂ ਦਾ ਵੀ ਤੁਹਾਡਾ ਸੂਟ ਹੋਏਗਾ। ਜੇ ਤੁਸੀਂ ਸਿੰਪਲ ਸੋਬਰ ਸਵਾਣਾ ਤੇ ਉਹਨੇ ਸਿੰਪਲ ਜੇ ਡਿਜ਼ਾਇਨ ਪਾ ਦੇਣੇ ਨੇ ਜੇ ਤੁਹਾਡਾ ਹੈਵੀ ਸੂਟ ਏ ਉਹਨੇ ਉਦਾਂ ਹੀ ਸੀਣਾ ਜਿੱਦਾਂ ਤੁਸੀਂ ਕਹੋਗੇ ਬੈਲ ਬੈਲ ਬਾਂ ਸੀਂਦੀ ਏ ਬੜੀ ਸੋਹਣੀ ਮਤਲਬ ਮੇਰੇ ਉਹਨੇ ਸੂਟ ਸੀਤੇ ਨੇ ਮੈਂ ਤਾਂ ਬੜੀ ਸੈਟਿਸਫਾਈਡ ਹਾਂ ਮਤਲਬ ਹਾਂ ਮੈਂ ਬੜੀ
ਹਾਂ ਫਿਰ ਮੈਂ ਦੇਖਦੀ ਹਾਂ ਮੈਂ ਕਿ ਪਹਿਲੇ ਕੋਟਨ ਦੇ ਸਵਾ ਲੀਯੇ ਦੋ ਕੁ ਸਿੰਪਲ ਜੇ। ਤੇ ਫਿਰ ਬਾਅਦ ਇਚ ਥੋੜੇ ਹੈਵੀ ਸਿਲਵਾਲਾਂਗੇ ਪਾਰਟੀ ਵੀਅਰ ਲਾਈਨੀੰਗ ਲਗਵਾ ਕੇ ਪਹਿਲੇ ਉਹਦੀ ਫਿਟਿੰਗ ਹਾਂ ਪਹਿਲੇ ਉਹਨਾਂ ਦੀ ਫਿਟਿੰਗ ਦੇਖ ਲੲਏ ਨਾ ਕਿੱਦਾਂ ਆਂ
ਯਾ ਫੇਰ ਤੁਸੀਂ ਪਹਿਲਾਂ ਸਿੰਪਲ ਸਵਾ ਲਓ ਕੋਟ
ਹਾਂਜੀ ਹਾਂ ਹਾਂ ਪਹਿਲੇ ਕੋਟਨ ਦਾ ਸਿਲਵਾ ਕੇ ਦੇਖ ਲਈ ਇ ਨਾ।
ਹਾਂ ਪਤਾ ਕੀ ਇੱਥੇ ਨਾ ਡਿਜ਼ਾਇਨ ਬੜੇ ਪੱਛੇ ਪਾਂਦੀ ਏ ਐ ਨਾ ਇਹ ਨਾ ਜਿਵੇਂ ਵਧੀਆ ਦੇ ਪਾ ਵਧੀਆ ਡਿਜ਼ਾਇਨ ਜਿਵੇਂ ਹੁਣ ਆਪਾਂ ਦੇ ਪਲਾਜੋ ਬਣਵਾਉਂਦੇ ਹਾਂ ਨਾ ਤੇ ਥੱਲੇ ਉਹ ਡਿਜ਼ਾਇਨ ਪਾਏਗੀ ਜਿਵੇਂ ਅੱਜ-ਕੱਲ੍ਹ ਬਟਨਸ ਵਾਲਾ ਡਿਜ਼ਾਇਨ ਚੱਲਿਆ ਹੋਇਆ ਸਾਈਡ ਤੇ ਬਟਨਸ ਕੱਟ ਹੁੰਦਾ ਏ ਔਰ ਇਫ ਤੁਸੀਂ ਅ ਉਹ ਬਣਾਉਂਦੇ ਓ ਫਲੇਅਰਡ ਵਾਲਾ ਕੋਈ ਪਲਾਜ਼ੋ ਬਣਾਉਂਦੇ ਹੋ ਤੇ ਉਹਨੇ ਫਲੇਅਰਸ ਬੜੀਆਂ ਅੱਛੀਆਂ ਪਾਣੀਆਂ ਤੁਹਾਨੂੰ ਅ ਇੱਕ ਫਲੇਅਰ ਦਿਖੇਗੀ। ਕਿ ਉਹਨੇ ਚੋਣ ਪਾਈ ਦੀ ਏ ਇੱਕ-ਇੱਕ ਫਲੇਅਰ ਵੀ ਦਿਖੇਗੀ ਜੇ ਤੁਸੀਂ ਫਲੇਅਰ ਵਾਲਾ ਬਣਵਾਦੇ ਓ ਮੈਂ ਇਹ ਦੇ ਕੋ ਇੱਕ ਸਲਵਾਰ ਬਣਾਈ ਸੀ ਧੋਤੀ ਵਾਲੀ ਤੇ ਓਨੇ ਬੜੀ ਸੋਹਣੇ ਮਤਲਬ ਲੁੱਕ ਬੜੀ ਸੋਹਣੀ ਆਦੀ ਏ ਉਸ ਚੀਜ਼ ਦੀ।
ਅੱਛਾ ਚਲੋ ਕੋਈ ਨੀ ਮੈਂ ਨਾ ਦੇ ਕੇ ਜਾਵਾਂਗੀ। ਫਿਰ ਕਿੰਨੇ ਮਤਲਬ ਇਹ ਦੇ ਕਿੰਨੇ ਟਾਈਮ ਬਾਅਦ ਸੂਟ ਦਿੰਦੀ ਕਿੰਨੀ ਦੇਰ ਲਗਾਂਦੀ ਇੱਕ ਸੂਟ ਨੂੰ?
ਇਹ ਤੇ ਹੁਣ ਨਾ ਜਿਵੇਂ ਜੇ ਜ਼ਿਆਦਾ ਕੰਮ ਉਹਦੇ ਕੋਲ ਜੇ ਉਹ ਫਰੀ ਨਹੀਂ ਹੈ ਫ੍ਰਰੀ ਨਹੀਂ ਹੈਗੀ ਫੇਰ ਤੇ ਉਹ ਜ਼ਿਆਦਾ ਟਾਈਮ ਲਾਂਦੀ ਏ ਅਹ ਦੋ-ਤਿੰਨ ਹਫਤਿਆਂ ਚ ਦਿੰਦੀ ਏ। ਤੇ ਜੇ ਉਹਨੂੰ ਜੇ ਉਹ ਫ੍ਰਰੀ ਏ। ਜੇ ਉਹਨੂੰ ਕੋਈ ਨਹੀਂ ਤੁਸੀਂ ਪੁੱਛ ਲੈਣਾ ਕਿੰਨੀ ਦੇਰ ਤੱਕ ਦੇਗੀ? ਤੇ ਫੇਰ ਉਹ ਦੇ ਦਿੰਦੀ ਹੈ ਹਫ਼ਤੇ ਦੇ ਵਿੱਚ-ਵਿੱਚ ਦੇ ਦਿੰਦੀ ਹੈ ਜੇ ਉਹ ਫ੍ਰਰੀ ਹੋਏ ਤੇ।
ਠੀਕ ਏ ਆ
ਹਾਂ ਮਤਲਬ ਅ ਹਫ਼ਤੇ ਦੇ ਵਿੱਚ-ਵਿਚ ਦੇ ਦਿੰਦੀ ਏ ਛੇ-ਸੱਤ ਦਿਨ ਬਾਦ ਮੇਰੇ ਤੇ ਸੂਟ ਨਾ ਉਹ ਰੱਖੀ ਰੱਖਦੀ ਏ। ਮਤਲਬ ਕਿਉਂਕਿ ਮੈਂ ਇਕੱਠੇ ਦੇ ਜਾਂਣੀ ਹਾਂ ਨਾ ਫੇਰ ਜਦੋਂ ਦੋ- ਤਿੰਨ ਥੇ ਸਵਾਣੇ ਹੋਣ ਨਾ ਤੇ ਫੇਰ ਉਹ ਮੈਨੂੰ ਦੋ ਤਿੰਨ ਮਹੀਨਿਆਂ ਬਾਅਦ ਹੀ ਦ ਮਹੀਨੇ ਕਹਿ ਰਹੀ ਹਾਂ ਹਫ਼ਤਿਆਂ ਬਾਦ ਹੀ ਦਿੰਦੀ ਏ ਦੋ-ਤਿੰਨ ਹਫ਼ਤਿਆਂ ਬਾਦ। ਜੇ ਕੋਈ ਫੰਕਸ਼ਨ ਏ ਤੇ ਉਹਨੇ ਉਹ ਵਾਲਾ ਜਲਦੀ ਸੀ ਦੇਣਾ ਬਾਕੀ ਉਹਨੇ ਰਹਿਣ ਦੇਣੇ ਨੇ।
ਅੱਛਾ ਮਤਲਬ ਜੇ ਜੋ ਕੋਈ ਕਈਏ ਵੀ ਐਮਰਜੈਂਸੀ ਸਾਨੂੰ ਜ਼ਰੂਰੀ ਚਾਹੀਦਾ ਫੇਰ ਕੀ ਦਿੰਦੇ ਟਿਕਣ ਲਈ।
ਹਾਂ-ਹਾਂ। ਮਤਲਬ ਤੁਸੀਂ ਜੇ ਕਹਿ ਦੋਗੇ ਕਿ ਸਰ ਸਾਡਾ ਫੰਕਸ਼ਨ ਹੈ ਘਰ, ਤਾਂ ਫੇਰ ਉਹ ਸੀ ਦੇਗੀ ਉਸ ਤਰੀਕ ਤੱਕ।
ਹੂ, ਠੀਕ ਹੈ ਤੇ ਜੇ ਅਗਰ- ਲੈਸ, ਲੈਸ ਲਗਵਾਣੀ ਹੋਏ ਜਿੱਦਾਂ-ਜਿਵੇਂ।
ਹਾਂ, ਲੈਸ ਦਾ ਬੜਾ ਪੰਗਾ ਪੈਂਦਾ ਜੇ, ਉਹ ਜਿਹੜੀ ਸੁਜੈਸਟ- ਕਰਦੀ ਹੈ ਨਾ ਉਹ ਜਿਹੜੀ ਦੱਸਦੀ ਏ, ਉਹ ਤੇ ਚਲੋ ਉਹਦੇ - ਪਹਿਲਾਂ ਹੀ ਪਈਆਂ ਹੁੰਦੀਆਂ ਨੇ ਉਹ ਲਗਾ ਲਗਾ ਕੇ ਦਿਖਾ ਦਿੰਦੀ ਹੈ। ਕਿ ਇੱਦਾਂ ਦੀ ਲੈ ਆਓ ਤੇ ਜਿਹੜੇ ਜੇ ਆਪ- ਆਪਾਂ ਦਿੰਦੇ ਹਾਂ ਤੇ ਫਿਰ ਸਾਨੂੰ ਬਜ਼ਾਰੋਂ ਆਪਣੀ ਚੋਇਸ ਦੀ ਲੈ ਕੇ ਆਪਾਂ ਦੇ ਦਈਏ। ਨਹੀਂ ਤੇ ਉਹਨੇ ਆਪਣੇ ਵੱਲੋਂ ਤਾਂ ਲਾਉਣੀ ਹੈ। ਆਪਾਂ ਕਹਾਂਗੇ ਤੁਸੀਂ ਲਾ ਦੋ ਤੇ ਉਹਨੇ ਤੇ ਆਪਣੇ ਵੱਲੋਂ ਜਿਹੜੀ ਮਰਜ਼ੀ ਲਾ ਦੇਣੀ ਹੈ, ਜਿਹੜੀ ਉਹਨੂੰ ਸੂਟ ਪਏਗੀ।
ਹਾਂਜੀ, ਨਹੀਂ ਮੈਂ ਕਿਹਾ ਫਿਰ ਉਹ ਇਹ ਹੋ ਜਾਂਦਾ ਵੀ ਆਪਣੀ ਪਸੰਦ ਦੀ ਲੈਸ-
ਹਾਂ ਉਹੀ ਨਾ ਤੁਸੀਂ ਬਾਜ਼ਾਰੋ ਆਪ- ਲੈ ਆਣਾ ਲੈਸ, ਉਹਨੂੰ ਕਹਿਣਾ ਏਦਾਂ ਦੀ ਲੈਸ ਹੋਰ ਮੰਗਵਾ ਲੈਣਾ। ਤੇ ਇਹ ਵਾਲੀ ਲਾ ਦੇਣਾ, ਜੇ ਘੱਟ ਵੱਧ ਪਏਗੀ ਤੇ, ਹਾਂ, ਕੋਟਨ ਦੇ ਸੂਟਾਂ ਦੇ ਤਾਂ ਵੈਸੇ- ਵੈਸੇ ਵੀ ਉਹ ਥਰੈਡ ਵਾਲੀ ਚਲਦੀਆਂ ਨੇ ਪਤਲੀਆਂ- ਪਤਲੀਆਂ। ਪਾਈਪਿੰਗ ਵਰਗੀਆਂ ਲੈਸਿਸ, ਹਾਂ ਅੱਜ ਕੱਲ ਉਹਦਾ ਹੀ- ਟਰੈਂਡ ਆ ਅੱਜ ਕੱਲ ਉਹੀ ਚੱਲਦੀਆਂ ਪਈਆਂ ਹਾਂ।
ਕਿ ਬਾਜੂ ਤੇ ਲਗਾ ਲੋ ਤੇ ਚੂਕਾਂ ਤੇ ਲਗਾ ਲੋ, ਘੇਰਾ-ਘੇਰਾ ਹੈਗਾ।
ਹਾਂ, ਹਾਂ, ਹਾਂ, ਬਾਜੂ ਤੇ ਤੇ ਉਹ ਲਗਾਉਂਦੀ-ਲਗਾਉਂਦੀ ਹੈ। ਇੱਕ- ਨੈਕ ਤੇ ਵੀ ਅਗਰ ਫਿਨਿਸ਼ਿੰਗ ਦੇਣੀ ਹੈ ਗਲੇ ਨੂੰ ਤੇ ਉਹ ਗਲੇ- ਤੇ ਲਵਾਉਂਦੀ-ਲਗਾਉਦੀ ਹੈ ਮਤਲਬ ਖੁਦ ਹੀ ਲਗਾ ਦਿੰਦੀ। ਓਹਨੂੰ ਕਹਿਣ ਦੀ ਜ਼ਰੂਰਤ ਨਹੀਂ - ਨਹੀਂ ਪੈਂਦੀ। ਉਹਨੇ ਆਪ ਹੀ ਦੱਸ ਦੇਣਾ ਕਿ ਇਹ ਸੂਟ ਕਿੱਦਾਂ ਸੋਹਣਾ ਲੱਗੇਗਾ। ਕਿੱਦਾਂ ਬਣੇਗਾ ਉਹਨੇ ਆਪੇ ਕਰ ਦੇਣਾ ਏ।
ਚਲੋ ਕੋਈ ਨਹੀਂ, ਫਿਰ ਮੈਂ ਆਵਾਂਗੀ ਨਾ ਤੁਹਾਡੇ ਵੱਲ। ਫਿਰ, ਫਿਰ ਦੋ ਸੂਟ ਲੈ ਕੇ ਆਉਗੀ ਫਿਰ ਦੋ ਸਿਲਵਾ ਕੇ ਦੇਖਣੇ ਆ। ਫਿਰ ਬਾਅਦ 'ਚ ਦੇਖਾਂਗੇ ਫਿਰ ਹੋਰ ਹੈਨਾ।
ਇੱਥੇ ਤੇ ਟੇਲਰ ਇਹ ਵੀ ਨਹੀਂ ਹੈ ਕਿ ਤੁਸੀਂ ਕਹੋਗੇ ਕਿ ਇਹ ਮੈਂ ਇੰਨੇ ਦੇਣੇ ਆ। ਤੇ ਉਹ ਹੁਣ ਨੱਖਰੇ ਵਿਖਾਏਗੀ। ਇਹਨੇ ਪੈਸੇ ਵੀ ਲੈ ਲੈਣੇ ਆ ਜਿਵੇਂ ਤੁਸੀਂ ਇਹਨੂੰ ਕਹੋਗੇ। ਇਹ ਨੀ ਕਰਦੀ ਕਿ ਮੈਨੂੰ ਇਨੇ ਹੀ ਚਾਹੀਦੇ ਨੇ ਆਖਿਰ। ਟਾਈਮ ਇਹ ਚੀਜ਼ ਨਹੀਂ ਹੈਗੀ ਇੱਥੇ ਦੇ ਟੇਲਰਾਂ ਚ, ਉ- ਇੱਥੇ ਹੁਣ ਹੈਗਾ ਹੈ ਕਿ ਥੋੜਾ ਜਿਹੜੇ ਐਕਸਪੈਂਸਿਵ ਲੈ ਲੈਂਦੇ ਨੇ ਸੂਟ। ਜੇ ਲਾਈਨਿੰਗ ਵਾਲਾ ਸੂਟ ਹੋਏ ਤੇ ਵੇਖੋ ਮਿਹਨਤ ਵੀ ਉਨੀ ਲੱਗਦੀ ਏ ਫਿਰ ਲੈਸ-
ਹਾਂਜੀ, ਉਹ ਤੇ ਹੈਗੀ ਮਿਹਨਤ ਤੇ ਫਿਰ ਉਨੀ ਲੱਗਦੀ।
ਹਾਂ, ਜੇ ਜ਼ਿਆਦਾ ਕੱਪੜਾ ਉਹੋ ਜਿਹਾ ਏ ਸ਼ਿਮਰੀ ਜਾਂ ਜੋਰ ਜੱਟ ਜਿੱਦਾਂ ਵੀ ਚੁੰਨੀਆ ਦਾ ਅੱਜ- ਅੱਜ ਕੱਲ ਚੱਲਿਆ ਦਾ। ਉਹ ਔਖੇ ਬੜੇ ਹੁੰਦੇ ਨੇ ਨਾ ਸੀਣੇ। ਤੇ ਫਿਰ ਤਾਂ ਕਰਕੇ ਫਿਰ ਉਹਨੇ ਓਨੇ -
ਉਹ-ਉਹ ਫਿਰ ਇਕ ਕੱਪੜਾ ਸਿੰਥੈਟਿਕ ਹੁੰਦਾ ਹੈ ਜੀ।
ਹਾਂ, ਉਹੀ ਨਾ ਧਿਆਨ ਨਾਲ ਕਿੰਨਾ ਸੀਣਾ ਪੈਂਦਾ ਹੈ। ਹਾਂ ਟੇਲਰ ਬੜਾ ਅੱਛਾ, ਟੇਲ ਬੜਾ ਅੱਛਾ ਟੇਲਰ ਹੈ ਇਹ ਤੇ। ਲੇਡੀ ਹੈ ਬੜੀ ਅੱਛੀ ਟੇਲਰ ਹੈ ਮਤਲਬ ਇਹ- ਕੋਈ ਇੰਨਾ ਕੰਮ ਆਂਦਾ ਹੈ ਕਿ ਮਤਲਬ ਦਿੰਦੀ ਬੜੇ ਦੇਰ ਬਾਅਦ ਇਹ ਸੂਟ ਫਿਰ ਮੇਰੇ।
ਚਲੋ ਕੋਈ ਨੀ ਹੁਣ ਮੈਂ ਸਿਲਵਾ ਕੇ ਦੇਖਣੀ ਮੈਂ ਆਊਂਗੀ ਤੁਹਾਡੇ ਵੱਲ ਫਿਰ।
ਹਾਂਜੀ, ਕੋਈ ਨਾ ਤੁਸੀਂ- ਤੁਸੀਂ ਆਣਾ ਮੈਂ ਤੁਹਾਡਾ ਕੋਲ, ਤੁਹਾਨੂੰ ਲੈ ਜਾਵਾਂਗੀ ਉਹਨਾਂ ਕੋਲ ਫਿਰ ਤੁਸੀਂ ਦੇ ਦੇਣਾ ਇੱਕ ਅੱਧਾ ਸੂਟ। ਸੀਨ ਲਈ ਕਿਉਂਕਿ ਉਹ ਨਾ ਨੰਬਰ ਉਹਦੇ ਦੋ- -ਤਿੰਨ ਨੇ ਪਤਾ ਨੀ ਇੱਕ ਚੱਲਦਾ ਨੀ ਫਿਰ ਇਹਦਾ ਪਤਾ ਨੀ ਲੱਗੇਗਾ ਤੇ-
ਹਾਂ ਫਿਰ ਤੁਸੀਂ ਪਹਿਲੇ ਮੈਨੂੰ- ਤੁਸੀਂ ਪਹਿਲੇ ਫੋਨ ਕਰਕੇ ਪਤਾ ਕਰ ਲੈਣਾ ਨਾ, ਵੀ ਉਹ ਹੈਗੇ ਨੇ ਏਧਰ।
ਹਾਂ-ਹਾਂ, ਘਰ ਈ ਹੁੰਦੀ ਜ਼ਾਦਾਤਰ ਤੇ। ਤੇ ਬਾਕੀ ਮੈਂ ਪੁੱਛ ਦਾਂਗੀ ਫੇਰ ਆਪਾਂ ਚੱਲ ਜਾਂਗੇ ਕੋਈ ਨਾ ਤੁਸੀਂ ਆ ਜਇਓ ਜਦੋਂ ਆਨ।
ਹਾਂਜੀ, ਠੀ ਕੋਈ ਨੀ ਮੈਂ ਆਉਂਗੀ ਬਸ ਅੱਜ ਕੱਲ ਦੇ ਵਿੱ
ਹਾਂ, ਪਤਾ ਕੀ ਫੇਰ ਏਦਾਂ ਪਤਾ ਲੱਗ ਜਾਂਦਾ ਐ ਕੀ ਕਿੱਦਾਂ ਸੀ। ਇੱਕ ਅੱਦਾਂ ਸਵਾਨਾ ਜੇ ਬਿਲਕੁੱਲ ਵੈਸੇ ਤੇ ਬੋਤ ਅੱਛੀ ਟੇਲਰ ਏ। ਮੈਂ ਤੁਹਾਨੂੰ ਰਿਵਿਊ ਦੇ ਰੀ ਆਂ ਕਿ ਅੱਛੀ ਏ। ਬਾਕੀ ਤੁਸੀਂ ਜੇ ਇੱਕ ਹਜੇ ਸਵਾਨਾ ਤਾਂ ਇੱਕ ਹੀ ਸਵਾਓ ਦੋ ਨਾ ਦੇਨਾ ਕੱ ਠੇ ਕਿਉਂਕਿ ਫੇਰ ਓ ਦੇਰ ਲਾਏਗੀ। ਇੱਕ ਈ ਸਵਾਨਾ ਅਜੇ ਏਦੇ ਕੋ, ਹਾਂ। ਏਨੂੰ ਕੈਨਾ ਕਿ ਮੈਂ ਨਾ ਮਤਲਬ ਹਾਂ, ਏਨੂੰ ਕੈਨਾ ਮੈਂ ਨਾ, ਐ ਪਰਸੋਂ ਮੈਂ ਕਿਤੇ ਜਾਨਾ ਮੈਂ ਏਹ ਪਾਨਾ ਏ। ਮਤਲਬ ਗਰਮੀ ਏਡੀ ਏ ਕੋਟਨ ਦਾ ਸੂਟ ਮੈਂ ਪਾਨਾਏ। ਤੇ ਤੁਸੀਂ ਮੈਨੂੰ ਸੀ ਦੋ ਜਲਦੀ। ਓਹ ਦੋ ਤਿੰਨ ਦਿਨ ਚ ਦੇ ਦੇਗੀ ਫੇਰ ਤੁਹਾਨੂੰ
ਹੁੰ, ਹਾਂ, ਠੀਕ ਐ।
ਹਾਂਜੀ। ਤੇ ਬਾਕੀ ਜੇ ਨੰਬਰ, ਜੇ ਗੱਲ, ਜੇ ਤੁਹਾਡੇ ਕੋਲ ਨਾ ਆਇਆ ਹੋਇਆ, ਆਨ ਹੋਏਆ ਸਾਡੇ ਘਰ ਤੇ ਤੁਸੀਂ ਫੇਰ ਨੰਬਰ ਲੈ ਲੈਨਾ ਨੰਬਰ ਭੇਜ ਦਾਂਗੀ ਮੈਂ।
ਹਾਂ, ਨੰਬਰ ਤੁਸੀਂ ਸੈਂਡ ਕਰ ਦੇਨਾ ਓ ਮੈਂ ਨਾ ਗੱਲ ਕਰਲਾਂਗੀ ਫੇਰ ਜਦੋਂ ਹੋਏਗੀ ਫੇਰ ਮੈਂ ਪਹੁੰਚਾ ਦਾਂਗੀ ਸੂਟ ਹੈਨਾ, ਨਾਪ-ਨੂਪ ਵੀ। ਸੂਟ ਬਈ ਤੇ ਭੇਜ ਦਾਂਗੀ ਫੇਰ।
ਹਾਂਜੀ-ਹਾਂਜੀ।
ਹਾਂਜੀ, ਚਲੋ ਜੀ, ਅੱਛਾ, ਠੀਕ ਐ ਜੀ, ਸਸ ਸ਼੍ਰੀ ਕਾਲ।
ਸਸ ਸ਼੍ਰੀ ਕਾਲ।